ਹੈਲੋ, ਸਤਿ ਸ੍ਰੀ ਅਕਾਲ, ਠੀਕ ਹੋ।
ਸਤਿ ਸ੍ਰੀ ਅਕਾਲ ਜੀ, ਅਸੀਂ ਵਧੀਆ ਤੁਸੀਂ ਸੁਣਾਉ।
ਵਧੀਆ ਵਧੀਆ।
ਹੋਰ, ਅੱਜ ਮੌਸਮ ਕਿੱਦਾਂ ਦਾ ਤੁਹਾਡੇ ਉੱਥੇ
ਮੌਸਮ ਤੋਂ ਵਧੀਆ ਆ।
ਚਲੋ ਇਹ ਚੰਗਾ ਹੋਇਆ, ਬਹੁਤ ਗਰਮੀ ਪੈਂਦੀ ਪਈ ਸੀ।
ਦੋਸਤ ਮੇਰਾ ਕਹਿ ਮੈਨੂੰ ਮੈਸੇਜ ਕਰ ਰਿਹਾ, ਕਹਿੰਦਾ ਕਿ ਚੱਲਣਾ ਕਿਤੇ ਬਾਹਰ ਸ਼ਾਮ ਨੂੰ ਘੁੰਮਣ
ਕਿੱਥੇ ਮਨਾਲੀ ਸਾਈਡ ਜਾਉਗੇ?
ਨਹੀਂ ਨਹੀਂ
ਅੱਛਾ, ਅੱਛਾ ਆਪਣੇ ਉੱਥੇ ਹੀ ਨੇੜੇ ਹੀ
ਹਲੀ, ਹੈਲੋ। ਆਵਾਜ਼ ਆਵਾਜ਼ ਆ ਰਹੀ ਕਿਵੇਂ ਨੇ ਤੁਹਾਨੂੰ
ਹਾਂ,
ਹੈਲੋ। ਹੈਲੋ। ਮੈਨੂੰ ਨੀ ਆ ਰਹੀ ਤੁਹਾਡੀ ਆਵਾਜ਼। ਹੈਲੋ।
ਤੁਸੀਂ ਥੋੜਾ ਜਿਹਾ ਬਾਹਰ ਨੂੰ ਹੋ ਜਾਉ।
ਹਾਂ ਇੱਕ ਮਿੰਟ ਮੈਂ
ਹਾਂਜੀ, ਹੁਣ ਕਲੀਅਰ ਹੋਈ ਹੈ ਥੋੜ੍ਹੀ।
ਮੈ ਹਾ ਮੈਂ।
ਹਾਂਜ ਦੀ ਐ ਹੋਰ ਥੋੜ੍ਹੇ ਜੀ ਬਾਰੀ ਬਾਰ ਸਾਈਡ ਈ ਆਜੋ ਥੋੜ੍ਹਾ ਨੈੱਟਵਰਕ ਲੱਗਦਾ ਪਿਆ ਮੈਨੂੰ
ਹਾਂ ਤੇ ਮੈਂ ਹਾ ਲੱਗ ਰਿਆ ਕਿ ਕੱਲ ਜਾ ਪਾਵਾਗੇ ਕਿਉਂਕਿ ਸ਼ਡਿਊਲ ਈ ਐਨਾ ਬਿਜ਼ੀ ਹੋ ਗਿਆ ਨਾ
ਅੱਛਾ-ਅੱਛਾ, ਹੋਰ ਆਵਾਜ਼ ਬਹੁਤ ਕਟਦੀ ਸਮਝ ਈ ਨੀ ਰਿਹਾ
ਮੈਂਹਾਂ ਤੁਹਾਡਾ ਪਲੇੈਨ ਹੈਗਾ ਜਾਂ ਤੁਸੀਂ ਜਾਣਾ ਐ?
ਕਿੱਥੇ?
ਮਨਾਲੀ।
ਨਈ ਹੁਣੇ ਤਾਂ ਨੀ ਹੈਗਾ ਮੇਰਾ ਮੈਂ ਸੋਚਦੀ ਪਈ ਸੀ ਪਰ ਬੋਤ ਜਾਦਾ ਫਿਰ ਦਿੱਕਤ ਹੋ ਗਈ ਮੇਰੀ ਵੀ ਥੋੜ੍ਹੀ ਜੀ ਡੋਟਰ ਦੀ ਤਬੀਅਤ ਖ਼ਰਾਬ ਹੋ ਗਈ ਸੀ।
ਅੱਛਾ-ਅੱਛਾ,
ਉਸ ਕਰਕੇ ਫਿਰ ਥੋੜ੍ਹਾ ਸਕਿੱਪ ਕਰ ਦਿੱਤਾ ਮੈਂ ਨਾ।
ਅੱਛਾ ਮਿਊਜਿਕ ਦਾ ਸ਼ੌਂਕ ਰੱਖਦੇ ਔ ਤੁਸੀਂ ਗਾਣਿਆਂ ਦਾ?
ਬਹੁਤ ਜਾਦਾ।
ਕਿਹੜਾ ਸਿੰਗਰ ਤੁਹਾਨੂੰ ਪਸੰਦ ਐ ਮੈਂ ਗੈਸ ਕਰ ਦੇਵਾਂ?
ਹਾਂਜੀ ਕਰਦੋ ਚਲੋ ਦੇਖੀਏ ਤੁਹਾਨੂੰ ਕਿੰਨਾ ਸਮਝ ਆਇਆ ਹੁਣ ਤੱਕਨ,
ਮੇਲ਼ ਹਾਂ,
ਹੈਲੋ-ਹੈਲੋ।
ਮੈਂਹਾ,
ਆਵਾਜ਼ ਤੁਸੀਂ ਥੋੜਾ ਸਾ ਨੈੱਟਵਰਕ ਏਰੀਆ ਕ ਆਓ।
ਹਾਂ ਹੁਣ ਠੀਕ ਏ?
ਨਈ ਫਿਰ ਬੋਹਤ ਹੀ ਘੱਟ ਬ੍ਰੇਕ ਹੁੰਦੀ ਪਈ ਆਵਾਜ਼ 'ਚ,
ਤੇ ਮੈਂਹਾ ਸ
ਫੇਰ ਚਲੀ ਗਈ। ਹੈਲੋ-ਹੈਲੋ,
ਹਾਂ ਆਰੀ,
ਨਈ ਆਰੀ ਮੇਰੀ ਆਰੀ ਐ ਆਪਕੋ ਆਵਾਜ਼,
ਹਾਂ-ਹਾਂ,
ਮੇਰੀ ਤੁਹਾਨੂੰ ਮੇਰੀ ਆਂਦੀ ਪਈ ਆਵਾਜ਼,
ਆਂਦੀ ਪਈ ਐ ਕਲੀਅਰ ਆਂਦੀ ਪਈ ਐ।
ਹਾਂ ਮੈਨੂੰ ਬਿਲਕੁੱਲ ਵੀ ਨੀ ਵਿੱਚ ਬਹੁਤ ਕਟਦੀ ਪਈ ਤੁਸੀ ਕੀ ਕਹਿੰਦੇ ਪਏ ਔ ਕੁੱਛ ਵੀ ਸਮਝ ਨੀ ਆਂਦਾ ਪਿਆ।
ਚਲੋ ਕੋਈ ਨਾ।
ਹੈਲੋ।
ਮੈਂਹਾ
ਹੈਲੋ।
ਤੇ ਬੰਦ ਹੋਣਾ। ਹੈਨਾ।
ਹੈਲੋ।
ਹਾਂਜੀ-ਹਾਂਜੀ ਮੈਂਹਾ ਸਿੱਧੂ ਮੂਸੇਆਲਾ। ਹਨਾ,
ਹੈਲੋ।
ਹਾਂਜੀ ਹਾਂ
ਤੁਹਾਡੀ ਆਵਾਜ਼ ਪਤਾ ਨਹੀਂ ਕਿਸ ਥਾਂ ਕਿਸ ਸਾਈਡ ਜਾਂਦੀ ਪਈ ਹੈ ਮੈਨੂੰ ਬਿਲਕੁਲ ਨਹੀਂ ਆ ਰਹੀ ਆਵਾਜ਼
ਆਵਾਜ਼ ਹੀ ਨਹੀਂ ਆ ਰਹੀ
ਮੈਂ ਹਾ ਕਰਨ ਔਜਲਾ ਮੇਰੇ ਤਾਂ ਨੈਟਵਰਕ ਵਧੀਆ ਇੱਥੇ
ਹੁਣ ਆਈ ਐ ਹੁਣ ਆਈ ਐ ਕਰ ਰੱਬਦਾ
ਤੁਹਾਨੂੰ ਕਰਨ ਔਜਲਾ ਪਸੰਦ ਹੈ ਸਿੱਧੂ ਮੁਸੇਵਾਲਾ ਪਸੰਦ ਹੋਣਾ
ਸਿੱਧੂ ਮੂਸੇਵਾਲਾ
ਔਜਲਾ
ਮਤਲਬ ਪੰਜਾਬੀ ਸਿੰਗਰ ਪੁੱਛਦੇ ਪਏ ਸੀ ਤੁਸੀਂ
ਹਾਂ-ਹਾਂ ਹਾਂ
ਅੱਛਾ-ਅੱਛਾ ਮੈਨੂੰ ਲੱਗਿਆ ਕਿ ਤੁਸੀਂ ਵੈਸੇ ਨੋਰਮਲ ਜਿਹੜੇ ਬਾਲੀਵੁੱਡ ਦੇ ਸਿੰਗਰ ਹੈਗੇ ਨੇ ਉਹਨਾਂ ਦੇ ਬਾਰੇ ਪੁੱਛ
ਨਹੀਂ ਮਏ ਤੇ ਫਿਰ ਜਦ ਤੁਹਾਨੂੰ ਲਾ ਲਓ ਨੇਹਾ ਕੱਕਰ ਪਸੰਦ ਹੋਣੀ
ਮੈਨੂੰ ਤਾਂ ਹੋਰ ਵੀ ਪਿੱਛੇ ਚਲੇ ਜਾਓ ਤੁਸੀਂ ਪੁਰਾਣੇ ਸਿੰਗਰ ਜਿਹੜੇ ਹੈਗੇ ਨੇ ਨਾ ਉਹ ਮੈਨੂੰ ਬਹੁਤ ਪਸੰਦ ਪੁਰਾਣੇ ਗਾਣੇ ਪੁਰਾਣੇ ਉਸ ਤੋਂ ਵੀ ਪਿੱਛੇ ਚਲੇ ਜਾਓ ਕਿਸ਼ੋਰ ਦੇ ਔਰ ਬੇ ਪਸੰਦ ਨੇ ਮੈਨੂੰ ਕਿਸ਼ੋਰ ਹੋ ਗਿਆ ਔਰ ਮੁਹੰਮਦ ਰਫੀ ਹੋ ਗਿਆ
ਹਾਂ ਬੜੇ ਲੈਂਜਨ ਡਰੇ ਨੇ
ਲੈਜੈਂਟ ਹ ਇਹ ਹੀ ਪਸੰਦ ਹੈ ਹੋਰ ਇਸ ਵਾਲੇ ਅੱਜ ਕੱਲਲ ਦੇ ਤਾਂ ਬਿਲਕੁਲ ਨਹੀਂ ਪਸੰਦ ਮੈਨੂੰ ਕਿਉਂਕਿ ਉਹ ਗਾਉਦੇ ਕੁਛ ਨੇ ਬੋਲਦੇ ਕੁਛ ਸੀ ਸਮਝ ਨਹੀਂ ਲੱਗਗੀ
ਚਲੋ
ਤੁਹਾਨੂੰ ਪਸੰਦ ਆਉਦੀਆਂ ਨਾ ਉਹ ਵਾਲੀ
ਮੈਨੇਜਰ
ਫਿਰ ਤੁਹਾਡੀ ਆਵਾਜ਼ ਚਲੀ ਗਈ ਤਾਂ ਨਹੀਂ ਕਿੱਥੇ
ਤੇ
ਤੁਸੀਂ ਜਿੱਥੇ ਹੈ ਗਏ ਸੀਥੇ ਉੱਥੇ ਹੀ ਰਹੋ ਹਿੱਲੋ ਨਾ
ਨਾ-ਨਾ ਬਸ ਏਥੇ ਹੀ ਆ ਅੱਛਾ ਹਣ ਤੁਸੀਂ ਦਸੋ ਤੁਹਾਨੂੰਪਤਾ
ਮੈਂ ਦੱਸਤਾ ਕਿ ਤੁਹਾਨੂੰ ਕਿਸ਼ੋਰ ਆਰ ਡੀ ਬਰਮਨ ਹੋ ਗਿਆ ਮੁਹਮਦ ਰਫੀ ਹੋ ਗਿਆ
ਅੱਛਾ ਅੱਛਾ
ਅੱਜ ਕੱਲ੍ਹ ਤਾਂ ਤਾਂ ਮੈਨੂੰ ਰੇਅਰ ਹੀ ਪਸੰਦ ਆਉਂਦੇ ਹਦੇ ਮੈਨੂੰ ਵੀਹ ਪ੍ਰਰਾਕ ਅੱਛਾ ਲੱਗਦਾ ਹੈ ਉਹ ਸੈਡ ਸੌਗ ਗਾਉਂਦਾਥੋ੍ਹੇ ਥੋੜ੍ਹੇ ਤਾਂ ਉਹ ਮਨ ਪਸੰਦ ਹੈ
ਤੁਾਨੂੰ ਮ ਲੱਦਾ
ਹਾਂਜੀ
ਮੈਨੂੰ
ਨਹੀਂ ਆ ਰਹੀ ਮੈਨੂੰ ਤੁਹਾਡੀ ਆਵਾਜ਼
ਮੈਂ ਕਿਹਾ ਸਟਾਰਟ ਕਰ
ਹਾਂ ਹਾਂ ਹਾਂ ਇਹ ਵੀ ਇਹ ਵੀ ਕਹਿ ਸਕਦੇ ਹੋ
ਅੱਛਾ ਪਰ ਮੈਂ ਸ
ਨਹੀਂ ਸੈਡ ਹੋਣ ਬਟ ਉਹਨਾਂ ਦਾ ਮੀਨਿੰਗ ਹੋਣਾ ਚਾਹੀਦਾ ਇਸ ਤਰ੍ਹਾਂ ਹੀ ਨਹੀਂ ਕਿ ਕੁਛ ਵੀ ਸੈਡ ਜਿਸ ਤਰ੍ਹਾਂ ਹੁਣ ਉਹ ਮੂਵੀ ਆਈ ਹੈ ਸੰਯਾਰਾ ਉਹਦਾ ਇੱਕ ਪੁਰਾਣਾ ਗਾਣਾ ਹੈਗਾ ਸੀ ਉਹਦੇ ਅਮਿਤਾਭ ਬੱਚਨ ਦਾ ਮੌਸਮ ਚੱਟਲ ਜੀ 'ਤੇ ਉਹ ਗਾਣੇ ਦੇ ਬਾਕੀ ਕੀ ਮੀਨਿੰਗ ਹੋਵੇ ਸੀ ਤਾਂ ਕਿਉਂ ਅੱ ਵੀ ਫੋਰ ਐਵਰ ਸਕਰੀਨ ਗਾਇਆ ਉਹ ਗਾ ਅੱਜ ਵੀ ਚੱਲਦਾ ਪਿਆ ਉਹ ਗਾਣਾ ਦੇਖੋ ਕਿੰਨਾ ਪਸੰਦ ਕੀਤਾ ਲੋਕ ਉਹ ਨਹੀਂ ਹਨੂੰ
ਗਣ ਜਾ ਦਾ
ਨਹੀਂ ਬੜੇ ਅਜੀਬ ਅਜੀਬ ਗਾਣੇ ਵੀ ਥੋੜੇ ਜਿਹੇ ਆਉਂਦੇ ਨੇ ਅੱਜ ਕੱਲ ਦੇ ਬਹੁਤ ਸਿੰਗਰ ਹੁੰਦੇ ਨੇ ਜਿਹੜੇ ਬਹੁਤ ਹੀ ਜਿਸ ਤਰ੍ਹਾਂ ਉਹ ਇੱਕ ਸਿੰਗਰ ਹੈਗਾ ਹੈ ਨਾ ਕਿ ਇਹ ਨਾ ਹ ਦੁਬਾਰਾ ਚਲਾ ਗਿਆ ਸੀ ਯਓ ਯਓ ਹਨੀ ਸਿੰਘ ਉਹਦੇ ਗਾਣੇ ਬਿਲਕੁਲ ਉਹ ਆਪ ਆਪ ਵੀ ਕਹਿੰਦਾ। ਇਸ ਗੱਲ ਨੂੰ ਮੰਨ ਕਿ ਮੇਰੇ ਸਾਰੇ ਲੋ ਹੈ ਪਾਣੀ ਵਣੀ ਉਹਦਾ ਕੋਈ ਬ ਬ ਵੱਡੀ ਪੋਡਕਾਸਟ ਜ਼ ਕਿਹਾ ਇਸ ਗੱਲ ਨੂੰ ਮੰਨਿਆ ਇ ਉਹਨੇ
ਕਿਆ ਹੈ ਪਾਣੀ
ਹਾਂ ਹਰ ਚੀਜ਼ ਗੱਲ ਵੀ ਉਹ ਕਰਨੀ ਚਾਹੀ ਜਿਹਦਾ ਕੋਈ ਮੀਨਿੰਗ ਹੀ ਹੋਏ ਬਿਨਾਂ ਸਿਰ ਪੈਰ ਦੀ ਲੋਕ
ਕ ਤਾਂ ਬਸ ਅੱਛਾ
ਆਵਾਜ਼ ਤੁਹਾਡੀ
ਮਿਕਚਰ ਬਣਾ ਦਿੰਦਾ ਨਾ, ਤੇ ਉਹ ਰੋਕੀ ਬਸ ਉਹਦੀ।
ਹੈਲੋ
ਹਾਂ -ਹਾਂ
ਹਾਂਜੀ, ਹੈਲੋ, ਹੈਲੋ।
ਆਰੀ ਵੱਲ
ਚਲੀ ਗਏ ਸੀ। ਹੁਣ ਆਈ ਏ ਥੋੜੀ ਜੀ,
ਮੈਂ ਕਿਹਾ ਪਾਣੀ ਪਾਣੀ ਕੇ ਰੱਖ ਅੱ
ਸਾਗਰ ਹੈਲੋ
ਹਾਂਜੀ
ਬੋਲੋ, ਕੀ ਕਰਦੇ
ਮੈਨੂੰ ਬਿਲਕੁਲ ਨਹੀਂ, ਆਈ ਤੁਹਾਡੀ ਆਵਾਜ਼ ਮੈਂ ਤਾਂ ਬਸ ਹਾਂਜੀ, ਹਾਂਜੀ ਕਹਿ ਰਹੀ ਆਂ।
ਇਹਦੇ ਪਨ ਦੱਸ
ਮੈਂ ਚਾਹ ਬਣਾ ਰਹੀ ਸੀ।
ਕਿਆ ਅਪ
ਮੈਂ ਕਿਹਾ, ਚਲੋ ਚਾਹ ਹੀ ਪੀ ਲਈਏ।
ਅੱਛਾ।
ਫਿਰ ਉਹ ਅਸੀਂ ਏ ਅ ਗੁਰੂ ਜੀ ਦੇ ਗੁਰੂ ਜੀ ਨੂੰ ਵੀ ਭੋਗ ਲਗਾਉਂਦੇ ਨਾ, ਉਹਦੇ ਬਾਅਦ ਪੀਂਦੇ ਹਾਂ ਫਿਰ ਚਾਹ ਅਸੀਂ।
ਅੱਛਾ, ਅੱਛਾ, ਅੱਛਾ, ਅੱਛਾ।
ਉਹੀਓ ਮੈਂ ਕਿਹਾ ਚਲੋ ਲਗਾ ਦਿਓ, ਟਾਈਮ ਸਿਰ ਫਿਰ ਸੱਤ ਵਜੇ ਤੱਕ ਹਨੇਰਾ ਹੋ ਜਾਣਾ। ਸਤ ਵਜੇ ਤੋਂ ਬਾਅਦ ਨੀ ਫਿਰ ਦੇਣਾ ਚਾਹ ਵੱਜ ਹੀ ਗਏ ਸੱਤ ਦੇਖਿਆ ਹੁਣ। ਬਸਾਤੀ ਹੋਜੇ ਪੈਣਾ
ਅੱਛਾ, ਅੱਛਾ, ਅੱਛਾ ਸ਼ਾਂ
ਹਾਂਜੀ, ਮੈਨੂੰ ਨਾ ਬਹੁਤ ਹੁਣ, ਆ ਰਹੀ ਆਵਾਜ਼
ਹਾਂ
ਹੈਲੋ
ਹਾਂ -ਹਾਂ ਆ ਰਹੀ ਏ
ਹਾਂਜੀ, ਹਾਂਜੀ ਤੁਸੀਂ ਬੋਲੋ ਕੁਛ?
ਹੋਰ ਕੀ ਮੈਂ ਕੁਝ ਟ੍ਰੇਗੜ ਮੂਵੀ ਹੈਗੀ ਏ ਤੁਹਾਡੀ?
ਦੇਖੋ, ਅੱਜ ਕੀ ਬਣਾਵਾਂਗੀ।
ਨਹੀਂ, ਨਹੀਂ ਮੈਂ ਫੇਵਰਟ ਮੂਵੀ ਕਿਹੜੀ ਹੈ। ਤੁਹਾਡੀ ਦਿਲ ਜਲੇ ਤੋਂ ਦਿਲ
ਨਹੀਂ, ਨਹੀਂ ਦਿਲ ਜਲੇ ਨਹੀਂ ਏ।
ਤੁਸੀਂ ਸੁਣ ਚਲ
ਹੈਲੋ
ਅੱਛਾਛਾ
ਹੈਲੋ ਓਕੇ ਓਕੇ। ਸਤਿ ਸ਼੍ਰੀ ਅਕਾਲ